ਆਈ
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਸੁਣਾਓ ਠੀਕ ਠਾਕ।
ਵਧੀਆ- ਵਧੀਆ।
ਹ, ਬਸ ਕੁਛ ਹੀ ਨੀ ਬਸ ਬੱਚੇ ਚੱਲੇ ਹੈਗੇ ਜਦਾ ਜਨਮ ਦਿਨ ਸੀ, ਤੇ ਉਹ ਗਿਫਟ ਲੈ ਕੇ ਆਈ ਆ ਬਾਜ਼ਾਰ ਉਹਦੀ
ਅੱਛਾ -ਅੱਛਾ ਠੀਕ ਹੈ।
ਗਿਫਟ ਹੋਰ, ਹੋਰ ਵਧੀਆ ਬਸ ਬੱਚੇ ਕਹਿੰਦੇ ਜਨਮ ਦਿਨ, ਜਾਣਾ। ਗਿਫਟ ਲੈ ਕੇ ਦੋ, ਉਹ ਫਿਰ ਗਿਫਟ ਲੈ ਕੇ ਆਈ ਬਾਜ਼ਾਰ ਉਹਦੀ।
ਅੱਛਾ- ਅੱਛਾ, ਠੀਕ ਹੈ, ਗਿਫਟ ਵੀ ਚਾਹੀਦੇ ਨੇ।
ਹਾਂ ਉਹ ਤੇ ਹੈ ਈ ਏ, ਕੋਈ ਕਹਿ ਜੇ ਹੁਣ ਜਾਣਾ ਪੈਂਦਾ ਕੀ ਕਰੀਏ, ਉਹ ਵੀ ਆਉਂਦੇ ਵੇ। ਉਹ ਵੀ ਆਉਂਦੇ ਵੇ, ਹਾਂ। ਅੱਛਾ ਵੀ ਨਾ ਲੱਗਦਾ ਫਿਰ ਕੋਈ ਅੰਜ, ਅਸੀ ਦਾਲ ਬਣਾਈ। ਅਸੀਂ ਦਾਲ ਬਣਾਈ ਸੀ, ਮਾਂਹ ਛੋਲਿਆਂ ਦੀ ਦੁਪਹਿਰੇ
ਅੱਛਾ- ਅੱਛਾ।
ਚਾਵਲ ਬਣਾਏ ਸੀ, ਬਸ ਰਾਤੀ ਉਹੀ ਹੁਣ ਖਾ ਲਾਂਗੇ।
ਹਾਂ ਉਹ ਤੇ ਹੈ ਈ ਏ।
ਹਾਂ, ਹੋਰ, ਹਮ ਹੋਰ ਤੁਹਾਡੇ ਬੱਚੇ ਠੀਕ ਆ। ਵਧੀਆ, ਹਾਂ, ਬੱਚੇ ਉਮਰ ਕੀ ਕਲ ਹੈਗਾ ਜਨਮ ਦਿਨ, ਤੇ ਉਹ ਕਹਿਣ ਆਏ ਸੀ। ਹੋਰ, ਬੱਚੇ ਚੱਲੇ ਗਏ ਜਨਮ ਦਿਨ ਤੇ, ਪੈਗੀ। ਗਿਫਟ ਲੈ ਕੇ ਦੋ, ਕਹਿੰਦੇ ਸਾਨੂੰ ਗਿਫਟ ਲੈ ਕੇ ਦੋ, ਗਿਫਟ ਲੈ ਕੇ ਦਿੱਤਾ
ਅੱਛਾ, ਹਾਂ।
ਹੋਰ
ਹੋਰ ਸੁਣਾਓ, ਹੋਰ ਕੀ ਕਰਦੇ।
ਬਸ, ਹਾਂ ਬਣਾ ਲਿਆ। ਹਾਂ, ਸਵੇਰੇ ਆਓ ਬਣਾਏ ਸੀ, ਆਲੂ ਬੈਂਗਣ ਬਣਾਏ ਸੀ।
ਅੱਛਾ।
ਤੇ ਹੁਣ ਅਸੀਂ, ਉਹ ਬਣਾਇਆ, ਮੂੰਗਰਾ ਬਣਾਇਆ
ਤੇ ਮੂੰਗਰਾ ਬਣਾਇਆ, ਆਹ ਖਾਣਾ ਹੀ ਇਹ ਰੋਟੀ ਖਾਣੀ ਤੇ ਆ ਹੀ ਦੋ ਹੋਰ? ਕਿੱਥੇ ਗਏ ਅੱਜ ਕਿੱਥੇ ਗਏ ਨੀ ਘੁੰਮਣ-ਘਾਮਣ?
ਨਾ ਗਏ ਈ ਨੀ। ਨਾ-ਨਾ ਅੱਜ ਥੋੜਾ ਉਹ ਲੱਗਿਆ ਸੀ, ਮੀਂਹ ਜਹਾ
ਅੱਛਾ ਬਾਰਿਸ਼ ਲੱਗੀ? ਅੱਛਾ, ਮੀਂਹ ਤੇ ਕੱਲ ਹੀ ਬੜਾ ਸੀ। ਮੀਂਹ ਤੇ ਕੱਲ ਵੀ ਲੱਗਿਆ ਹੀ।
ਆਣਾ ਮੀਂਹ।
ਅੱਛਾ।
ਕਹਿੰਦੇ ਪਏ ਨੇ ਹੁਣ ਤੇ ਕੋਠੇ ਕੋਠੇ ਬਹਿਣ ਬ ਉਹ ਉੱਪਰ ਬਹਿ ਵੀ ਨੀ ਸਕਦੇ, ਮ- -ਛਰ ਇੰਨੇ ਐ, ਉੱਪਰ ਵੀ ਬਹੁਤ
ਹੁਣ ਬਰਸਾਤਾਂ ਦਾ ਈ ਮੌਸਮ ਹੈਗਾ।
ਹਾਂਜੀ-ਹਾਂਜੀ, ਉਹ ਤੇ ਹੈ ਕੱਲ ਤੇ ਅਸੀਂ ਸੋ ਗਏ ਸਾਂ ਅੰਦਰ ਹੁਣ ਤੇ ਮੱਛਰ ਏ ਬਾਹਰ।
ਨਹੀਂ, ਮੱਛਰ ਹੁਣ ਨੀ ਹੁਣ ਤਾਂ ਕੁਛ ਮੌਸਮ ਠੰਡਾ ਹਣ ਨੀ ਸੁੱਤਾ ਜਾਂਦਾ ਬਾਰ।
ਹਾਂਜੀ, ਉਹ ਤੇ ਐ ਈ ਐ।
ਬਾਰਿਸ਼ ਦੇ ਦੱਸ ਸੀ ਹੋਈ ਇਹਨਾਂ ਨੇ ਕੱਲ-ਪਰਸੋਂ ਦੀ ਬਾਰਸ਼ ਹੀ ਦੱਸੀ, ਹਾਂ ਸੱਤ ਤਰੀਕ ਤਾਂ ਬਾਰਸ਼ ਹੀ ਦੱਸੀ ਹੋਈ ਹੈ। ਉਹਨਾਂ ਨੇ ਆ ਵੀ ਸਕਦਾ ਬੱਦਲ ਤੇ ਬੰਨ੍ਹਿਆ ਹੋਏਐ। ਦਾ ਵੀ ਪਿਆ
ਹੋਰ ਭੈਣਜੀ ਕਿੱਥੇ ਗਏ ਨੀ ਤੁਸੀਂ?
ਅਸੀਂ ਕਿੱਧਰੇ ਵੀ ਨੀ ਗਏ, ਜਾਣਾ ਕਿੱਥੇ ਹੁਣ ਛੁੱਟੀਆਂ ਖਤਮ ਹੋ ਗਈਆਂ ਬੱਚਿਆਂ ਦੀਆਂ। ਬ ਬੱਚੇ ਸਵੇਰੇ ਤਿਆਰ ਕਰੀ ਦੇ ਬੱਚਿਆਂ ਨੂੰ ਸਕੂਲ ਭੇਜੀ ਦਾ ਉਹ ਤਾਂ ਫਿਰ ਆਉਂਦੇ ਆ ਵ ਰੋਟੀ ਪਾਣੀ ਨਾਲ ਲੱਗੇ ਰਹਿੰਦੇ ਆ ਸਵੇਰੇ।
ਹਾਂਜੀ, ਉੱਥੇ ਆਈਏ ਸਵੇਰੇ ਉੱਠ ਕੇ। ਅੱਛੇ, ਸਾਡੇ ਵੀ ਸਵੇਰੇ ਉੱਠੋ ਪਹਿਲੇ ਪਹਿਲੇ ਬੱਚਿਆਂ ਨੂੰ ਤਿਆਰ ਕਰੋ, ਉਹ ਜਾਣ ਪਹਿਲੇ ਸਾਡਾ ਹਾਂ ਉ ਤੇ ਹੈ ਅਸੀਂ ਕੱਲ੍ਹ ਭੇਜਾਂਗੇ ਟਿਊਸ਼ਨ।
ਹਮ ਚਾਰ ਵਜੇ ਟਿਊਸ਼ਨ ਚਲੇ ਜਾਂਦੇ, ਬੱਚੇ ਛੇ ਵਜੇ ਆਦੇ ਫ਼ਿਰ।
ਅੱਛਾ-ਅੱਛਾ। ਅੱਛਾ, ਅੱਛਾ, ਅੱਛਾ ਹੋਰ ਭੈਣ ਜੀ ਤੁਸੀ ਗੁਰਦੁਆਰੇ ਨੀ ਜਾਂਦੇ?
ਗੁਰਦੁਆਰੇ ਚੱਲ ਜਾਈਦਾ ਜੇ ਟੈਮ ਲੱਗੇ ਚੱਲ ਜਾਣੇ, ਨਹੀਂ ਲੱਗਦਾ ਜਾਂਦੇ ਹੀ ਨੀ ਕਿਸ ਟਾਈਮ ਤੇ।
ਅੱਛਾ-ਅੱਛਾ ਕੋਲ ਕੋਲੀ ਹੀ ਹੋਣੇ ਆ ਦੂਰ ਏ?
ਨਹੀਂ ਨਹੀਂ ਸਾਡੇ ਕੋਲ ਹੀ ਹੈਗਾ। ਬਾਕ ਕਿਸ ਟਾਈਮ ਟੈਮ ਲੱਗ ਜਾਂਦਾ ਕਿਸ ਟਾਈਮ ਦਿਲ ਕਰ ਚੱਲ ਜਾਂਦੇ ਨੇ ਟੈਮ ਬਸ ਟੈਮ ਦੇ ਉੱਤੇ ਹੀ ਨਾ। ਹਾਂ, ਹਾਂ, ਹਾਂ ਹੋਰ ਹਾਂ ਬਸ ਹੋਰ-ਹੋਰ ਵਧੀਆ। ਹਾਂ- ਹਾਂ, ਵਧੀਆ-ਵਧੀਆ ਭੈਣ ਠੀਕ ਮੰਮੀ ਪਾਪਾ?
ਹਾਂਜੀ ਸਭ ਵਧੀਆ ਹਾਂਜੀ, ਹਾਂਜੀ, ਹਾਂਜੀ, ਉਹ ਵੀ ਘੁੰਮ ਕੇ ਆਏ ਨੇ ਹੁਣ।
ਅੱਛਾ ਹੋਰ ਅੱਛਾ ਤੁਹਾਡੀ ਸਿਸਟਰ ਠੀਕ ਏ? ਅੱਛਾ ਠੀਕ ਹੈ ਤੁਹਾਡੀ ਸਿਸਟਰ ਕੀ ਕਰਦੀ ਹੈ
ਉਹ ਉਹ ਤੇ ਉਹ ਕੰਮ ਕਰਦੇ ਆ ਉਹ ਜਿਵੇਂ ਉਹ ਸਰਦੀਆਂ ਵਿੱਚੋਂ ਆਉਂਦੀ ਨੀ ਕੋਟੀਆਂ ਬਣਦੀਆਂ ਕਰੋਸ਼ੀਏ ਦਾ ਕੰਮ
ਠੀਕ ਹੈ ਜੀ
ਹਾਂਜੀ ਹਾਂਜੀ ਉਹ ਕਰਦੇ ਆ ਕੰਮ ਹਾਂਜੀ ਵੈਸੇ ਬਹੁਤ ਅੱਛੀ ਬਣਾਉਂਦੀ ਆ ਕੋਟੀਆਂ ਮੇਰੀ ਸਿਸਟਰ ਬਹੁਤ ਹੈ ਸਭ ਕੁਝ ਬਣਾ ਲੈਂਦੀ ਹੈ।
ਅੱਛਾ ਕਰੋਸ਼ੀਏ ਨਾਲ ਹਾਂ ਤੇ ਹੈਈ ਆ ਕਰਰੋਸ਼ੀਏ ਨਾਲ ਪਾਏ ਤਾਂ ਨੀ ਬਣ ਜਾਂਦੇ ਆ ਕਰੋਸ਼ੀ ਨਾਲ ਪਹਿਲ ਲੋਕ ਉਹ ਤੇ ਮੋਮਜਮਾ ਲੈ ਕੇ ਨਾ ਲਿਫਾਫੇ ਜਿਹੜੇ ਹੁੰਦੇ ਸੀ ਉਹਦੇ ਬਣਾ ਲੈਂਦੇ ਸੀ ਪਾਏਦਾਨ
ਹਾਂਜੀ ਹਾਂਜੀ
ਕਰੋਸ਼ੀਏ ਦੇ ਹਾਂ ਕਰੋਸ਼ੀਏ ਦੇ ਪਾਏਦਾਨ ਬਣ ਜਾਂਦੇ ਸੀ
ਹਾਂਜੀ ਉਹ ਤੇ ਹੈ ਈ ਹੈ
ਹਾਂ ਬਸ ਇਆ ਕਰ ਸਕਦਾ ਉਹ ਬਣਾਓ ਕੀ ਕਰਦਾ ਇਹਦੇ
ਗਏ ਮੰਮੀ ਡੈਡੀ ਤੁਹਾਡੇ।
ਹੋਰ ਸਾਡੇ ਮੰਮੀ ਡੇਡੀ ਠੀਕ ਵਧੀਆ ਫਸਟ ਕਲਾਸ।
ਚਲੋ ਵਧੀ ਹੀ ਰਹਿਣ
ਹਾਂ ਬਸ ਮੰਮੀ ਵੀ ਕਿਸ ਦੇ ਘਰ ਗਏ ਦੇ ਆ। ਹੋਰ ਹਾਂ ਕਿਸੇ ਨੂੰ ਦੇਖਣ ਗਏ ਦੇ ਆ ਆਏ ਨੀ ਹੈਗੇ ਹਜੇ।
ਅੱਛਾ
ਹਮ ਸ਼ਾਮੀ ਗਏ ਸੀ ਚਾਰ ਵਜੇ ਨੂੰ ਆ ਨੀ ਕਦੀ
ਕਿਹਨੂੰ ਆ ਜਾਂਦੀ ਹੈ। ਹੋਰ ਤੁਸੀਂ ਠੀਕ ਹੋ ਹੋਰ ਤੁਹਾਡੇ ਸਿਸਟਰ ਦਾ ਆਉਂਦਾ ਫੋਨ।
ਹਾਂ ਸਾਡੀ ਸਿਸਟਰ ਦਾ ਆਉਂਦਾ ਫੋਨ ਅੱਜ ਆਇਆ ਸੀ ਸ਼ਿਸਟਰ ਦਾ ਫੋਨ
ਅੱਛਾ ਅੱਛਾ ਠੀਕ ਹੈ। ਅੱਛਾ ਅੱਛਾ ਠੀਕ ਹੈ ਚਲੋ ਆਉਣਾ ਹੀ ਚਾਹੀਦਾ। ਹਾਂਜੀ ਸਾਡੇ ਘਰ ਵੀ ਕੱਲ ਆਏ ਸੀ ਗੈਸਟ ਆਏ ਹੋਏ ਸੀ।
ਅੱਛਾ ਗੈਸਟ
ਹਾਂ ਮੀਂਹ ਦੇ ਵਿੱਚੇ ਹੀ ਆਏ ਹੋਏ ਸੀ।
ਅੱਛਾ ਮੀਂਹ ਚ ਆ ਗਏ ਗੈਸਟ
ਹਾਂਜੀ ਕੀ ਕਰੀਏ ਹੁਣ ਜਾਣਾ ਪੈਂਦਾ ਹੈ ਬਾਜ਼ਾਰ ਵਿੱਚ ਮੈਨੂੰ
ਉਹ ਤੇ ਹੈ ਕੁਛ ਲਿਆਉਣਾ ਪੈਂਦਾ ਚੀਜ਼ ਵਗੈਰਾ
ਮੰਮੀ ਕਹਿੰਦੇ ਤੁਸੀਂ ਜਾਓ ਮੈਂ ਕਿਹਾ ਫਿਰ ਮੈਨੂੰ ਜਾਣਾ ਪਏਗਾ ਐ ਐਕਟੀਵਾ ਲੈ ਕੇ ਫਿਰ ਮੈਂ ਗਈ ਫਿਰ ਉਹ ਤੇ ਮਨਾ ਕਰਦੇ ਸੀ ਕੁੱਛ ਨਾ ਲਿਆਓ ਕੁਛ ਨਾਲੋਂ ਵੈਸੇ ਉਹਨਾਂ ਦੀ ਪਹਿਲੀ ਵਾਰ ਆਈ ਸੀ ਨਾ ਨੂੰਹ ਉਹਨਾਂ ਦੀ ਆਈ ਸੀ ਤੇ ਫੇਰ ਮੈਂ ਕਿਹਾ ਅੱਛਾ ਨੀ ਲੱਗਦਾ
ਹਾਂ ਨਹੀਂ ਨਹੀਂ ਅਗਲੇ ਤੇ ਕਹਿੰਦੇ ਰਹਿਣ ਦੋ ਰਹਿਣ ਦੋ ਤੇ ਚਾਹ ਪਾਣੀ ਤਾਂ ਕੁਛ ਦੇਣਾ ਪੈਂਦਾ ਹਾਂ ਦੇਣਾ ਪੈਂਦਾ ਅਗਲੇ ਤਾਂ ਕਹਿੰਦੇ ਰਹਿਣ ਰਹਿਣ ਦਿਓ
ਹਾਂਜੀ ਫਿਰ ਬੈਠੇ ਰਹੇ ਫੇਰ ਤਿੰਨ ਵਜੇ ਤਿੰਨ ਚਾਰ ਵਜੇ ਚਲੀ ਗਏ ਸੀ
ਅੱਛਾ ਹੋਰ ਉਹ ਤੇ ਹੈ ਹੀ ਆ
ਹਾਂਜੀ ਹੋਰ
ਹਮ ਹੋਰ ਤੁਸੀਂ ਕੈਂਦੇ ਸਲਾਈ ਸਲੂਈ ਕਰ ਲੈਂਦਾ
ਹਾਂਜੀ ਕਰ ਲੈਂਦੇ ਹਾਂ ਅਸੀਂ ਹਾਂਜੀ ਹਾਂਜੀ ਕਰ ਲੈਂਦੇ ਹਾਂ
ਆ
ਹੋਰ ਕੀ ਕਰਨਾ ਆ ਵਿਹਲੀ ਬੈਠੇ ਰੈਂਦੇ ਆਾਂ
ਹਾਂ ਨ ਨ
ਸਵੇਰੇ ਨਾਸ਼ਤਾ ਬਨਾ ਲੈਂਨੇ ਆਂ ਥੋੜੀ ਦੇਰ, ਦੋ ਘੰਟੇ ਬੈ ਜਾਂਨੇ ਆਂ
ਬੈ ਜਾਨੇ ਆਂ, ਸਈ ਏ ਹੋਰ ਕੀ।
ਹਾਂ ਬਾਰਾਂ ਵੱਜਦੇ ਐ, ਫੇਰ ਰੋਟੀ ਚਾਲੂ ਕਰ ਲੈਨੇ ਅਸੀ, ਹੋਰ
ਅਪਨੇ ਬੇ ਓਨੂੰ ਬੇਟੇ ਨੂੰ ਲੈਨ ਚਲੀ ਗਈ, ਸਕੂਲੇ ਟੈਮ ਲਾਗ
ਅੱਛਾ।
ਹਾਂ, ਅਜ ਓ ਆਂਦੇ ਤਿੰਨ ਵਜੇ। ਵੈਸੇ ਤੇ, ਵੈਸੇ ਤੇ ਓ ਸੈਕਲ ਤੇ ਜਾਂਦਾ ਏ ਅਜ ਨਾ ਓਨੂੰ ਓ ਨੀ ਮਿਲੇਆ, ਪਟਕਾ ਹੁੰਦੈ ਨਾ ਓਨੂੰ ਰੇਡ ਪਟ ਜੇੜਾ ਅਸੀ ਪਟਕਾ ਬਨਨੇ ਨਾ, ਰੈਡ ਪਟਕਾ ਓਨੂੰ ਪਤਾ ਨੀ ਕਿੱਥੇ ਰਾਖ ਬੈਠਾ ਐ, ਤੇਮ ਕੈਂਦਾ ਮੰਮੀ ਤੁਸੀ ਚਲੋ, ਮੰਮੀ ਤੁਸੀ ਚਲੋ ਛੱਡ ਕੇ ਆਓ, ਮੈਂ ਕੇਆ ਚਲ ਜਾ, ਚਲ ਜਾ। ਫੇਕ ਦੇ ਨਾ ਈ ਤੁਸੀ ਛੱਡ ਕੇ ਆਓ, ਫੇਰ ਓਨੂੰ ਵਾਈਟ ਪਟਕਾ ਬੰਨੇਆ ਫੇਰ ਮੈਂ ਛੱਡ ਕੇ ਆਈ, ਤੇ ਮੈਂ ਓਦੀ ਮੈਡਮ ਨੂੰ ਕੈਹ ਕੇ ਆਈ। ਮਿਲਦਾ ਈ ਨੀ ਪੇਆ ਸੀ ਪਤਾ ਨੀ ਸਾਰੇ ਕਿੱਧਰ ਫੋਲ ਲੇਆ ਕਿੱਧਰੋ ਈ ਨੀ ਮਿਲੇਆ ਪਤਾ ਨੀ ਕਿੱਥੇ ਰੱਖੇਆ ਗੇਆ ਵੇ।
ਲੈ ਕੇ ਨਾ ਆ, ਅਲਮਾਰੀ ਦਾ ਹੈ ਹੁੰਦੈ ਨਾ ਬੰਨੇਆ ਹੈਗਾ ਲਿਫਾਫੇ ਚ ਪਾ ਕੇ ਰੱਖੇਆ ਕਰੋ ਜਰਾਬਾਂ, ਪਟਕੇ ਸਕੂਲ ਦੇ
ਤੇ ਹੁਣ ਦੇਖੋ ਛੋਟੇ ਨੇ ਲਾਏ, ਮੈਂ ਅੰਦਰ ਰੱਖਤੇ ਨੇ ਅਲਮਾਰੀ ਚ
ਹਾਂ।
ਐ ਵੱਡੇ ਨੇ ਲਾਏ ਰਾਖ ਦਿੱਤੇ ਨੇ ਏਨੇ ਪਤਾ ਨੀ ਕਿੱਥੇ ਰੱਖੇਆ ਸੀ, ਓ ਗੈਸਟ ਵੀ ਆਏ ਹੋਏ ਸੀ ਨਾ, ਪਤਾ ਨੀ ਕਿੱਥੇ ਰੱਖੇਆ ਕੇਆ ਗੇਆ ਕਾਲਾਂ
ਭੁਲ ਜਾਂਦਾ ਬੱਚਾ, ਹਾਂ ਰਾਖ ਰੂਖ ਕੇ ਭੁਲ ਗੇਆ ਹੋਨੈ।
ਹਾਂਜੀ ਜੋ ਮਿਲਦਾ ਨੀ ਪੇਆ ਸੀ ਹੁਣ ਕੈਂਦਾ ਵੇ ਮੰਮੀ ਲੈ ਕੇ ਆਓ, ਲੈ ਕੇ ਆਓ, ਮੈਂ ਕੇਆ ਚਲ ਵਾਈਟ ਪਟਕਾ ਹੈਗੈ ਓ ਰੰਗਵਾ ਦੇਂਨੀ ਆ, ਮੈਂ ਕੇਆ ਟੈਮ ਪਾਸ ਤੇ ਕਰੋ, ਹਨਾ
ਹਾਂ ਓ ਤੇ ਹੈਈ ਐ ਟੈਮ ਪਾਸ ਕਰੋ, ਸਈ ਗਲ ਐ।
ਹੋਰ ਫੇਰ ਲੇਆ ਦਾਂਗੇ। ਫੇਰ ਮੈਨੂੰ ਕਾਲ ਫੇਰ ਛੱਡਨਾ ਪੈਣਾ ਸੀ ਏਨੂੰ ਸਕੂਲੇ ਹੋਰ ਆਨ ਜਾਨ ਨੀ ਦੇਂਦੇ ਨਾ ਮੈਡਮਾ ਵਾਈਟ ਪਟਕਾ ਬੰਨ ਕੇ।
ਅੱਛਾ, ਠੀਕੇ। ਓ ਤੇ ਹੈ ਈ ਏ, ਬਾਸ ਸਾਡੇ ਬੱਚੇ ਤੇਆਰ ਹੁੰਦੇ ਵੇਆਂ, ਪੜਦੇ ਆਂ।
ਅੱਛਾ।
ਹਾਂ, ਬੱਚੇ ਜਾਂਦੇ ਸੀ, ਸਾਡੇ ਏਥੇ ਸਰਸਵਤੀ ਜੀ ਸਰਸਵਤੀ ਮੋਡਲ ਏ ਨਾ ਉਥੇ ਜਾਂਦੇ ਹੈਗੇ, ਓਥੇ ਜਾਂਦੇ ਸੀ। ਓ ਵੀ ਸਾਡੇ ਵਿੱਚ ਅਸੀਂ ਕੋਲ ਈ ਪਾਇਆ ਹੋਇਆ ਬੰਦਾ, ਮਤਲਬ ਜਿਸ ਟੈਮ ਘਰ ਕੋਈ ਨੀ ਹੁੰਦਾ ਆਪ ਆਪੇ ਵੀ ਲੈ ਆਂਦਾ ਬੰਦਾ ਨਾ, ਜਾ ਕੇ ਹਾਂ ਤਾਂ ਨੇੜੇ ਪਾਏ ਆਇਆ।
ਹੁਣ ਬਾਰਸ਼ਾਂ ਜਿਵੇਂ, ਬਾਰਸ਼ ਆਗੀ ਚੱਲ ਨਈ ਬੱਚਾ ਆਇਆ ਚਲੋ ਲੇ ਆਓ, ਹਾਂ ਤੁਹਾਡੇ ਠੀਕ ਸਾਡੇ ਤੇ ਬੋਤ ਪੰਗਾ ਤੇ ਪਾਣੀ ਭਾਰ ਜਾਂਦਾ ਐਨਾ ਐਨਾ ਵਾ ਗੱਡੀ ਨੀ ਲੰਘਦੀ ਸਾਡੇ। ਹਾਂ, ਐਕਟੀਵਾ।
ਨੀਵੀ ਥਾਵਾਂ ਹੁੰਦੀਆਂ ਨਾ ਐਈ ਹੁੰਦਾ। ਭਰ ਜਾਂਦੇ
ਬੋਤ ਸਾਡੇ ਸਾਡੇ ਏਥੇ ਵੀ ਸਾਡੇ ਹਾਂਜੀ ਹਾਂਜੀ।
ਹੂੰ ਮਕਾਨ ਉੱਚ ਹੋਏ ਨੇ ਹਾਂ। ਕੁਚੋਰਾ ਜਿਹੜੇ ਗਟਰ ਬਣਾਏ ਦੇ ਇਹਨਾਂ ਨੇ ਓ ਕੁ ਫਸ ਜਾਂਦਾ। ਪੰਨੀਆਂ ਪੁੁੰਨੀਆਂ ਜੋ ਗੰਦ ਗੁੰਦ ਸਾਰਾ ਫਸ ਜਾਂਦਾ ਤੇ ਹੈਈ।
ਅਸੀਂ ਇਹੀ ਤੇ ਕਹਿ ਰਹੇ ਆ ਹੁਣ ਜੂਨ ਜੁਲਾਈ ਵਿੱਚ ਬਾਰਿਸ਼ਾਂ ਸ਼ੁਰੂ ਤੇ ਸਾਡੇ ਹੁਣ ਗੰਦ ਸ਼ੁਰੂ।
ਹਾਂ ਤੇ ਕੋਈ ਇੱਕ ਵਾਰ ਆਂਦਾ ਵੀ ਨਾ ਸਾਬ
ਉਹੀ ਤੇ ਕੋਈ ਨੀ ਆਂਦੇ ਨੀ ਆਂਦੇ। ਨਹੀਂ ਆਂਦੇ ਹੈ ਕਰਦੇ ਐ ਪਤਾ ਨੀ ਥੋੜੇ ਠੀਕ ਹੋਜੇਗਾ ਬਸ ਕੱਲ ਪਰਸੋਂ ਫੇਰ ਹੋ ਜਾਂਦਾ। ਜਾ ਤਾਂ ਕੋਈ ਕਮੀ ਹੋਣੀ ਅੰਦਰ ਹੀ ਏਨਾ ਦੇ ਵੀ
ਹਾਂ ਕਮੀ ਹੋਏਗੀ ਉਹ ਜਿਹੜਾ ਗੰਦ ਗੁੰਦ ਹੋਣਾ ਹੋਰ ਕੀ ਐ ਫਸਿਆ ਦਾ ਹੋਣਾ।
ਹੁਣ ਪਤਾ ਕੀ ਐ ਹੁਣ ਪਾਣੀ ਖੜਾ ਹੋ ਜਾਂਦਾ ਮੱਛਰ ਹੁੰਦੇ ਆ ਕਿੰਨੇ। ਉੱਥੋਂ ਹੀ ਬੱਚੇ ਲੰਘਦੇ ਆ ਇਹ ਚੱਕਰ ਐ ਨਾ।
ਹਾਂ ਉਹ ਤੇ ਹੈਈ ਆ।
ਹਾਂਜੀ।
ਬਸ ਕੀ ਸਕਦੇ ਹੋਰ ਬਸ ਵਧੀਆ ਬਸ ਬੱਚੇ ਤਿਆਰ ਹੋ।
ਅੱਛਾ।
ਬੱਚੇ ਸਾਡੇ ਹਾਂ ਗਿਫਟ ਲੈ ਗਏ ਆ ਤਿਆਰ ਹੁੰਦੇ ਨਹੀਂ ਨਹੀਂ। ਹਾਲੀ ਦੋ ਬੱਚੇ ਮੇਰੇ ਜਾਂਦੇ ਬਸ ਸਹੇਲੀਆਂ ਜੋ ਹੋਈਆਂ ਆਪਸ ਚ। ਹਾਂ ਅੱਗੇ ਸਹੇਲੀ ਆ ਨਾ ਤਾਂ ਕਰਕੇ ਓ ਫੇਰ
ਹਾਂਜੀ।
ਕਹਿਣ ਆਨੀ ਆ ਉਹ ਵੀ ਉਹ ਕਰਦੇ ਜਿੰਨਾਂ ਦੇ ਬੱਚੇ। ਬੱਚੇ ਸਾਡੇ ਘਰਦੇ ਆ ਉਹ ਵੀ ਆ ਜਾਂਦੇ ਗਿਫਟ ਲੈਣ
ਸਤਿ ਸ਼ੀ ਅਕਾਲ।
ਹਾਂ ਚਲੋ ਠੀਕ ਐ ਸਤਿ ਸ਼ੀ ਭੈਣੀ ਜੀ ਸਾਸਰੀ।
ਠੀਕ।
ਸੱਤੀ ਹੁਣ ਕਿਦੀ ਕੋਲ ਆ ਗੀ।